ਹੈਲੋ।
ਸਸ ਸ਼੍ਰੀਕਾਲ ਜੀ।
ਸਸ ਸ਼੍ਰੀਕਾਲ ਜੀ, ਕੀ ਹਾਲ ਏ?
ਵਧੀਆ ਜੀ ਵਧੀਆ, ਠੀਕ ਓ ਤੁਸੀਂ?
ਹਾਂਜੀ-ਹਾਂਜੀ, ਤੁਸੀਂ ਠੀਕ ਓ?
ਹਾਂਜੀ-ਹਾਂਜੀ, ਘਰ ਸਭ ਠੀਕ ਨੇ?
ਹਾਂਜੀ-ਹਾਂਜੀ । ।
ਹੈਲੋ, ਹਾਂਜੀ, ਹਾਂਜੀ-ਹਾਂਜੀ, ਸਭ ਵਧੀਆ ਬੜੇ ਦਿਨਾਂ ਹਾਂਜੀ-ਹਾਂਜੀ, ਸਭ ਵਧੀਆ ਬੜੇ ਦਿਨਾਂ ਬਾਦ ਯਾਦ ਕੀਤਾ ਐ।
ਹਾਂਜੀ-ਹਾਂਜੀ, ਬਸ ਮੈਂ ਕਿਹਾ ਚਲੋ ਅੱਜ ਥੋੜਾ ਫਰੀ ਹੋਏ ਸੀ, ਮੈਂ ਕਿਹਾ ਚਲੋ ਗੱਲ ਈ ਕਰ ਲਾ।
ਅੱਛਾ-ਅੱਛਾ, ਓ ਨਾ ਅਸੀਂ ਵੀ ਦੇਖ ਰਹੇ ਸੀ ਕਿ ਕਾਫੀ ਦਿਨ ਹੋ ਗਏ ਵੀ ਤੁਹਾਡੀ ਨਾ ਕੋਲ ਆਈ ਨਾ ਤੁਸੀਂ ਦੇਖੇ ਸਾਨੂੰ, ਫਿਰ ਸਾਨੂੰ ਐਂ ਲੱਗੇ ਸ਼ਾਇਦ ਤੁਸੀਂ ਸ਼ਿਫਟ ਨਾ ਹੋ ਗਏ ਹੋ ਕਿਤੇ। ਬਲਕਿ ਅਸੀਂ ਪੁੱਛ, ਹਾਂਜੀ ਬਲਕਿ ਅਸੀਂ ਪੁੱਛਿਆ ਵੀ ਸੀ, ਸਾਡੇ ਇਧਰ ਨਾ ਇੱਕ ਵੀਰ ਜੀ ਰਹਿੰਦੇ ਦੇ ਨੇ ਓ ਤੁਹਾਨੂੰ ਜਾਣਦੇ ਸੀ ਤੇ ਓ ਦੱਸ ਰਹੇ ਸੀ ਕਹਿੰਦੇ ਹਾਂ ਜੀ ਨਾ ਇਥੋਂ ਚਲੇ ਗਏ ਨੇ ਤੇ ਕਿਤੇ ਦੂਜੀ ਜਗ੍ਹਾ ਜਾ ਕੇ ਨਾ ਰਹਿਣ ਲੱਗ ਗਏ ਨੇ ਹੁਨ ਓ।
ਹਾਂਜੀ-ਹਾਂਜੀ, ਅਸੀਂ ਸ਼ਿਫਟ ਕੀਤਾ ਸੀ ਹਾਂਜੀ।
ਹਾਂਜੀ-ਹਾਂਜੀ, ਓ ਬਸ ਅਸੀਂ ਨਾ ਸੂਟ ਸਵਾਨਾ ਸੀ ਤਾਂ ਅਸੀਂ ਪੁੱਛਣਾ ਸੀ, ਮੈਂ ਕਿਹਾ ਵੀ ਸੂਟ ਬਾਰੇ ਪੁੱਛਣਾ ਸੀ, ਭਾਬੀ ਜੀ ਕੋਲੋਂ ਵੀ ਸੂਟ ਸੀ ਦੋ ਗੇ ਪਾਕਿਸਤਾਨੀ ਸਲਵਾਰ ਹੈਗੀ ਹੈ ਤੇ ਅੱਜ-ਕੱਲ੍ਹ ਟਰੈਂਡ ਵਿੱਚ ਜੋ ਚੱਲ ਰਿਹਾ ਓ ਸਵਾਨਾ ਸੀ, ਹਾਂਜ ਸੀ ਦੋ ਗੇ ਤੁਹਾਡੇ ਕੋਲ ਟਾਈਮ ਹੈਗਾ?
ਹਾਂਜੀ-ਹਾਂਜੀ ਕੋਈ ਨਾ, ਮੈਂ ਸੀ ਦਾਂਗੀ।
ਸੀ ਦੋ ਗੇ? ਹਾਂਜੀ, ਤੇ ਸਾਨੂੰ ਥੋੜ੍ਹਾ ਕੱਪੜੇ ਵਗੈਰਾ ਤਾਂ ਦੱਸ ਦਿਉਂ, ਕੇੜਾ ਕੱਪੜਾ ਲੈ ਕੇ ਤੇ ਅੱਜ, ਕਿੱ ਟਰੈਂਡ ਵਿੱਚ, ਕੀ ਚੱਲ ਰਿਹਾ?
ਦੇਖੋ ਆ ਮਤਲਬ ਕਿ ਵੈਸੇ, ਤੇ ਅੱਜ ਕੱਲ ਫਰਸ਼ੀ ਸਲਵਾਰ, ਤਾਨੂੰ ਪਤਾ ਹੀ ਹੋਏਗਾ, ਕਾਫ਼ੀ ਫੇਮਸ, ਹੋ ਰਹੀ ਹੈ ਫਰਸ਼ੀ ਸਲਵਾਰ
ਹ ਫਰਸ਼ੀ ਸਲਵਾਰ ਨਾ, ਮਤਲਬ ਕਿ ਮੈਂ ਮੈਨੂੰ ਇਹ, ਸੁਣਦੇ ਹੋ ਦੋ ਤਿੰਨ ਮਹੀਨੇ ਹੋ ਗਏ ਨੇ ਅਹ ਆਲ ਮੋਸਟ ਲੋਕਾਂ ਨੇ ਪਾ ਲਿਆ, ਮੈਂ ਉਹ ਚੀਜ਼ ਦੇਖਣਾ ਚਾਂਦੀ ਹਾਂ ਵੀ, ਜੋ ਹਜੇ ਜਸਟ ਨਿਊ ਨਿਊ ਟਰੈਂਡ ਆਯਾ ਵੈ ਨਵਾਂ ਨਵਾਂ ਮਤਲਬ ਕਿ ਇਹ ਏਹੱਦਾਂ ਫਰਸ਼ੀ ਸਲਵਾਰ ਨਾ ਇੱਕ ਇਕ ਵਾਰ ਪਾ ਚੁੱਕੀ ਆ ਫਿਰ ਇੱਕ ਵਾਰ ਅਗਰ ਕੋਈ ਚੀਜ਼ ਪਾ ਲੋ ਨਾ ਫਿਰ ਦਿਲ ਨੀ ਕਰਦਾ ਉਸ ਤੋਂ ਬਾਅਦ ਪਾਨ ਵਿੱਚ।
ਹਾਂਜੀ ਹਾਂਜੀ ਇਹ ਤਾਂ ਹੈ ਇ ਐ ਅੱਜ ਕੱਲ ਇੱਕ ਪੋਂਚਾ ਅ ਜੋ ਬੈਕ ਤੋਂ ਕੱਟ ਵਾਲੀ ਸਲਵਾਰ ਚੱਲਦੀ ਏ ਨਾ ਟਿਊਲੀਪ। ਸਲਵਾਰ ਟਾਈਪ ਬੋਲਦੇ ਆ ਓਨੂੰ ਟਿਊਲਿਪ ਸਲਵਾਰ ਅਹ ਹਾਂਜੀ ਜੋ ਪਿੱਛੇ ਤੋਂ ਕੱਟ ਹੁੰਦਾ ਏ ਨੀਚੇ ਟੈਸਲਸ ਲੱਗਦੇ। ਆਂ ਨੇ ਓਹਦੇ ਨੀਚੇ। ਉਹ, ਚੀਜ਼ ਚੱਲ ਰਹੀ ਹੈ ਕਾਫ਼ੀ, ਹਾਂਜੀ ਹਾਂਜੀ ਹਾਂ
ਕੋਈ, ਸੂਟ ਸਵਾਇਆ ਸੀ ਨਾ ਮੰਮੀ ਔਰ ਮੈਂ ਆਪਣਾ ਵੀ, ਸਵਾਇਆ ਸੀ। ਤੁਸੀਂ, ਬਹੁਤ ਵਧੀਆ ਸੀਤਾ ਸੀ। ਉਹ ਨਾ ਬਹੁਤ ਫਿਨਿਸ਼ਿੰਗ ਸੀ ਬਲਕਿ, ਹਜੇ ਤੱਕ ਸਾਡਾ ਉਹ ਚੀਜ਼ ਚੱਲ ਰਿਹਾ ਅਤੇ ਹਜੇ ਵੀ, ਅਸੀਂ ਕਿਧਰੇ ਪਾ ਕੇ ਜਾਂਦੇ ਹਾਂ, ਨਾ ਤਾਂ ਸਾਨੂੰ, ਇਹ ਪੁਛਦੇ ਕਿੱਥੋਂ ਸੀਤਾ, ਕਿਨੇ ਸੀਤਾ? ਮਤਲਬ ਕਿਵੇਂ, ਸਵਾਈ ਸੀ ਤਾਂ ਫੇਰ ਅਸੀਂ ਦੱਸਿਆ, ਵੀ ਉੱਥੇ ਸਾਡੇ ਦੀਦੀ, ਜੀ ਰੈਣ ਵਾਸਤੇ ਆਏ ਸੀ। ਤੇ ਉਹਨਾਂ ਨੇ, ਸਟਿਚ ਕੀਤਾ ਸੀ ਬਹੁਤ ਸੋਣਾ ਲੱਗ ਰਿਹਾ ਸੀ, ਉਹਨਾਂ ਨੂੰ ਫਿਰ ਤਾਂ ਕਰ ਕਿ, ਫਿਰ ਅਸੀਂ ਦੁਬਾਰਾ ਉਹ ਘਰ ਵਿੱਚ ਗਏ ਤੇ ਉਹ ਫੇਿਰ ਉਹ ਕਹਿੰਦੇ, ਵੀ ਇੱਥੋਂ ਤੇ ਉਨਾਂ ਨੇ ਸ਼ਿਫਟ ਕਰ ਲਿਆ, ਨਵਾਂ ਮਕਾਨ ਲੈ ਲਿਆ ਆਪਣਾ ਤੇ ਤੁਸੀਂ, ਓਦਰ ਚਲੇ ਜਾਣਾ ਸਾਨੂੰ ਤੇ ਖੈਰ, ਨਹੀਂ ਪਤਾ ਸੀ। ਹਾਂਜੀ, ਤਾਂ ਕਰਕੇ ਮੈਂ ਕਿਹਾ ਕੋਈ ਨੀ, ਮੈਂ ਜਰਾ ਪੁੱਛਾਂਗੀ ਵੀ ਉਨਾਂ ਨੂੰ, ਵੀ ਇਸੀ ਬਾਰੇ ਤੁਹਾਡਾ ਫੋਨ ਆ ਹੀ ਗਿਆ, ਬਲਕਿ
ਅੱਛਾ ਅੱਛਾ ਹਾਂ ਕੋਈ ਨੀ ਕੋਈ ਨੀ ਅੱਛਾ- ਅੱਛਾ ਚਲੋ ਅੱਛਾ ਕੀਤਾ ਤੁਸੀਂ ਯਾਦ ਕੀਤਾ ਕੋਈ ਨੀ, ਕੋਈ ਨੀ ਅਸੀਂ ਅਮੀ ਮਿਲਾਂਗੇ ਜਲਦੀ ਮਿਲਾਂਗੇ ਫੇਰ ਤੁਸੀਂ ਆਇਓ ਜਰੂਰ ਚੱਕਰ ਲਗਾਇਓ ਮੈਂ ਫੇਰ ਤੁਹਾਨੂੰ ਕੋਈ ਨੀ ਸਟਿਚ ਕਰਕੇ ਦਾਂਗੀ ਸੂਟ ਜਿਵੇੈਂ ਦਾ ਬੌ
ਹਾਂ ਤੁਸੀਂ ਡਰੈਸਿਸ ਵਗੈਰਾ ਵੀ ਸਟਿਚ ਕਰ ਲੈਂਦੇ ਓ?
ਹਾਂਜੀ ਹਾਂਜੀ ਬੋਤ ਮਤਲਬ ਕਿ ਮੈਂ ਤੁਹਾਨੂੰ ਅ ਹੋ ਪਿਕਸ ਵਗੈਰਾ ਸੈਂਡ ਕਰਾਂਗੀ ਤੁਸੀਂ ਦੇਖਨਾ ਮਤਲਬ ਕਾਫੀ ਡਰੈਸ ਚੀਜ਼ ਬਨਾ ਲੈਂਦੀ ਆ ਮੈਂ ਔਰ ਬਲਕਿ ਹੁਨ ਤੇ ਮੈਂ ਮਤਲਬ ਅਹ ਆਪਨਾ ਸੇਲ ਦਾ ਵੀ ਸ਼ੁਰੂ ਕੀਤਾ ਦਾ ਸੂਟਸ ਵਗੈਰਾ ਨਾ।
ਅੱਛਾ ਅੱਛਾ ਮਤਲਬ ਕਿਸ ਟਾਈਪ ਦੇ ਸੂਟ ਸਟਿਚ ਅਨਸਟਿਚ ਦੋਨੋਂ?
ਦੋਨੋ ਦੋਨੋ ਰੇਡੀਮੇਡ ਵਿੱਚ ਮਤਲਬ ਕੋਟ ਸੈੱਟ ਵਗੈਰਾ ਨੇ ਕਸ਼ਮੀਰੀ ਅੰਬਰੋਇਡਰੀ ਮੇਰੇ ਐਥੇ ਕਾਫ਼ੀ ਫੇਮਸ ਹੋਇਆ ਦਾ ਮੇਰਾ ਕਸ਼ਮੀਰੀ ਐਂਬਰੋਇਡਡ ਸੂਟ ਨਾ।
ਅੱਛਾ ਅੱਛਾ ਓਹ ਕਿਸ ਟਾਈਪ ਦਾ ਹੁੰਦਾ ਏ ਕਸ਼ਮੀਰੀ ਮਤਲਬ ਹਾਂਜੀ।
ਸਾਰੀ ਜਿਵੇਂ ਮਤਲਬ ਜੋ ਕਸ਼ਮੀਰ ਦੀ ਫੇਮਸ ਆਈਟਮ ਹੁੰਦੀ ਏ। ਕਸ਼ਮੀਰੀ ਐਬਰੋਇਡਰੀ ਓਹ ਮੇਰੀ ਕਾਫ਼ੀ ਫੇਮਸ ਹੈਗੀ ਏ। ਤੇ ਔਰ ਹਾਂਜੀ ਔਰ ਸੂਟਸ ਵਗੈਰਾ ਅਨਸਟਿਚ। ਮਤਲਬ ਕਾਫੀ ਅੱਛੀ ਮੇਰੀ ਐਥੇ ਕਾਫੀ ਡਿਮਾਂਡ ਹੈਗੀ ਏ ਕਾਫੀ ਅੱਛੇ ਜਾ ਰਹੇ ਨੇ ਮੇਰੇ ਨਾ ਸਾਰੇ ਸੂਟ। ਵਗੈਰਾ ਤੇ ਬਹੁਤ ਲੋਕ ਲਾਈਕ ਕਰ ਰਹੇ ਨੇ ਔਰ ਮੈਂ ਕਾਫੀ ਵਾਰ ਸਟੋਕ ਲਿਆ ਵੀ ਚੁੱਕੀ ਆ ਕਾਫੀ ਵਾਰ ਮੇਰਾ ਅੱਛੀ ਅੱਛੀ ਮਾਰਕੀਟ ਬਨ ਰਹੀ ਏ ਮਤਲਬ ਜਾ ਰਿਹਾ ਮੇਰਾ। ਕੋਟ ਸੈਟ ਨੇ ਅਨਸਟਿਚ ਸੂਟ ਨੇ ਅ ਕੁੜਤੀਜ ਨੇ। ਕੁਰਤੀ ਸੈੱਟ ਨੇ, ਕਾਫ਼ੀ ਚੀਜ਼ਾ ਹੈਗੀਆਂ ਨੇ।
ਅੱਛਾ, ਮੈਨੂੰ ਇੱਕ ਗੱਲ ਦੱਸੋ ਬੀ ਮਤਲਬ ਕਿ ਸਾਨੂੰ ਅਨ ਸਟਿੱਚ ਲੈ ਕੇ ਫਾਇਦਾ ਹੁੰਦਾ ਯਾ ਫਿਰ ਸਟਿਚ ਸੂਟ ਲੈਕੇ ਫਾਇਦਾ ਹੁੰਦਾ ਐ?
ਦੇਖੋ ਅਗਰ ਅਸੀਂ ਅਨ ਸਟਿਚ ਲੈਂਦੇ ਆ ਤੇ ਅਸੀਂ ਓਹਨੂ ਅਪ ਨੀ ਤਰਾ, ਅਪਨੇ ਤੋਂ ਨਾ ਮਤਲਬ ਕਿ ਜਿਵੇਂ ਅਸੀਂ ਚਾਈਏ, ਅਸੀ ਓਂਵੇ ਉਸ ਟਾਈਪ ਦਾ ਡਿਜ਼ਾਇਨ ਕਰਾ ਸਕਦੇ ਆ। ਠੀਕ ਏ, ਤੇ ਅਗਰ ਜੋ ਅਸੀਂ ਰੇਡੀਮੇਡ ਲਾਂ ਗੇ, ਓ ਹੋਏਗਾ ਰੇਡੀ ਟੂ ਵੀਅਰ ਜਿਵੇਂ, ਮਤਲਬ ਕਿ ਸਾਨੂੰ ਐਮਰ ਐਮਰਜੈਂਸੀ ਹੈ ਯਾ ਕੋਈ ਆ ਕਿਸੇ ਨੂੰ ਨਹੀਂ ਇਨ੍ਹਾਂ ਟਾਈਮ ਹੁੰਦਾ ਕਿ ਅਸੀਂ ਕਰੀਏ ਤੇ ਉਹ ਫਿਰ ਉਹ ਰੇਡੀ-ਟੂ-ਵੀਅਰ ਪੈਕ ਪਾ ਕੇ ਖੁਸ਼ ਹੁੰਦਾ ਕਿ ਚਲੋ ਮੈਨੂੰ ਲਿਆ ਔਰ ਕਿਧਰੇ ਨਿਕਲਣਾ ਜਿਵੇਂ ਵੀ ਹੈ, ਤੇ ਉਰੀ ਟਿਟ ਪਾ ਕੇ ਖੁਸ਼ ਹੁੰਦਾ ਹੈ। ਤੇ ਹਾਂਜੀ ਹਰ ਕਿਸੇ ਦਾ ਆਪਣਾ ਆਪਣਾ ਚੁਇਸ ਹੁੰਦੀ ਹੈ, ਆਪਣੀ ਆਪਣੀ। ਬਟ ਮਤਲਬ ਦੋਨੋ ਚੀਜ਼ ਅੱਛੀ ਹੁੰਦੀ ਹੈ ਔਰ ਮੈਨੂੰ ਜ਼ਿਆਦਾ ਇਹ ਹੁੰਦਾ ਕਿ? ਮਤਲਬ ਕਿ ਅਨਸਟਿਚ ਨੂੰ ਅਪਨੀ ਤਰ੍ਹਾਂ ਡਿਜ਼ਾਇਨ ਕਰੋ ਅਪਨੇ, ਅਪਨੇ ਦੀ ਮਤਲਬ ਅਕੋਰਡਿੰਗ ਡਿਜ਼ਾਇਨ ਕਰਕੇ ਪਾਈਏ ਸੂਟ।
ਹੂੰ, ਨਈ ਇੱਕ ਵਾਰ ਨਾ ਐ ਮੈਨੂੰ ਨਾ ਦੋਨੋ ਮਤਲਬ ਮੈਂ ਬੋਤ ਕਨਫਿਊਜ ਹੋ ਰੀ ਸੀ। ਕਿਉਂਕਿ ਇੱਕ ਵਾਰ ਮੈ ਆਪਣੇ ਅ ਆਪ ਈ ਕੱਪੜਾ ਲੈਕੇ ਆਈਆ ਸੀ ਤੇ ਸਟਿੱਚ ਕਰਵਾਏ ਸੀ ਸੂਟ ਏਥੋਂ ਦੀ। ਤੇ ਓ ਕੱਪੜਾ ਨੀ ਵਧਾ ਵਧੀਆ ਨਿਕਲਿਆ ਇੱਕ ਵਾਰ ਦੁਬਾਰਾ ਲੈ ਕੇ ਆਏ ਕੱਪੜਾ ਓਹ ਸਟਿਚਿੰਗ ਅੱਛੀ ਨ‌ਈਂ ਆਈ, ਤੇ ਫਿਰ ਅ ਸਟਿਚ ਵਾਲਾ ਲੈ ਕੇ ਆਈ ਬਜ਼ਾਰੋਂ, ਰੈਡੀਮੇਡ ਲੈ ਕੇ ਆਈ ਓਹਦਾ ਵੀ ਸੇਮ ਐ ਵੇ। ਕੁਛ ਪਸੰਦ ਨੀ ਆਏ ਸਾਨੂੰ, ਕੁਛ ਕੱਪੜਾ ਐਵੇਂ ਦਾ ਨਿਕਲਿਆ। ਫਿਰ ਮੈਂ ਕਿਆ ਪਤਾ ਨੀ, ਮਤਬ ਦੋਨੋਂ ਸਾਈਡਿਡ ਤੋਂ ਪਤਾ ਨ‌ਈਂ ਚੱਲਦਾ ਵੀ ਕਿਹੜਾ ਚੀਜ਼ ਸਹੀ ਐ। ਕਿਹੜੀ ਸਹੀ ਨ‌ਈਂ ਏ ਤੇ ਮੇਰੇ ਨਾ ਮਨ ਈ ਯਾਂ ਮੈ ਕ‌ੇਆ ਪਤਾ ਨੀ ਮੈਂ, ਰੇਡੀਮੇਟ ਲਵਾਂ ਕਿ ਨਾ ਲਵਾਂ।
ਨ‌ਈਂ-ਨ‌ਈਂ, ਪਤਾ ਕੀ ਹੁੰਦਾ ਕਈ ਵਾਰ ਨਾ, ਜ ਤੁਸੀਂ ਕਹਿ ਰ‌ੇ ਓ ਕੱਪੜਾ ਨੀ ਅੱਛਾ ਨਿਕਲਿਆ। ਕਈ ਵਾਰ ਹੋਰ ਕਪ ਪੜਾ ਹਲਕਾ ਨਿਕਲ ਆਂਦਾ ਵੇ ਮਤਲਬ ਸਾਨੂੰ ਨ‌ਈਂ ਪਤਾ ਚੱਲਦਾ, ਸਾਨੂੰ ਕੋਸਟ ਜਿਆਦਾ ਅਸੀਂ ਲੈ ਲੈਂਦੇ ਆ।
ਹਾਂਜੀ-ਹਾਂਜੀ, ਓਹੀ ਤੇ ਨਾ ਮੈਂ ਲੈਤਾ ਤੇ ਬਹੁਤ ਮਹਿੰਗਾ ਸੀ ਓਹ ਚੀਜ਼, ਬਹੁਤ ਮਹਿੰਗੀ ਆਈ ਸੀ। ਤੇ ਮੇਰੀ, ਸਾਨੂੰ ਤੇ ਇਹ ਸੀ ਚਲੋ ਮਹਿੰਗਾ ਦੇ ਰੇ, ਇਟ ਮੀਨਸ ਕਪ ਕਪੜਾ ਯਾ ਤੇ ਵਧੀਆ ਹੋਏਗਾ ਓਹਨਾਂ ਦਾ। ਬਟ ਸਾਨੂੰ
ਕਿ ਥੋੜਾ-ਥੋੜਾ ਜੋ ਵੀ ਇਹ ਚੀਜ਼ ਹੁੰਦੀ ਏ ਨਾ, ਟਰੱਸਟ ਦੇ ਉੱਪਰ ਹੁੰਦੀ ਐ ਦੇਖੋ ਤੁਸੀਂ ਇੱਕ ਇੱਕ ਵਾਰ ਲੈ ਕੇ ਆਏ, ਤਵਾਡੀ ਓਹ ਚੀਜ਼ ਅੱਛਾ, ਓਹਨੇ ਇੱਕ ਤੇ ਤੁਹਾਨੂੰ ਮਹਿੰਗੀ ਵੀ ਦਿੱਤੀ ਦੂਸਰੀ ਵੀ ਤੁਹਾਡੀ ਅੱਛੀ ਨੀ ਨਿਕਲੀ। ਫਿਰ ਤੁਹਾਡਾ ਟਰੱਸਟ ਉਤਰ ਗਿਆ ਨਾ ਓਹਦੇ ਤੋਂ ਤੁਹਾਡਾ ਟਰੱਸਟ ਨੀ ਬਨੇਆ ਓਹਦੇ ਤੇ। ਤੇ ਫੇਰ ਤੁਸੀਂ ਹਾਂ ਫਿਰ ਤੁਸੀਂ ਦੁਬਾਰਾ ਨਹੀਂ ਜਾਓਗੇ ਉਹਦੇ ਕੋਲ, ਐਵੇਂ ਹੋਏਗਾ ਠੀਕ ਹੈ ਤੇ ਜੇ ਤੁਹਾਨੂੰ ਚੀਜ਼ ਅੱਛਾ ਰੇਟ ਵੀ ਮਤਲਬ ਅੱਛਾ ਮਿਲ ਰਿਹਾ। ਮਤਲਬ ਮਹਿੰਗੀ ਦੇ ਰਹੇ ਨੇ ਔਰ ਚੀਜ਼ ਵੀ ਵਧੀਆ ਫੇਰ ਤੁਸੀਂ ਕਹੋਗੇ ਕਿ ਦੋ ਪੈਸੇ ਫਾਲਤੂ ਖਰਚ ਲੋਓ ਚੀਜ਼- ਤੇ ਅੱਛੀ ਮਿਲ ਰਹੀ ਹੈ ਨਾ ਕਿ ਸਾਨੂੰ ਕੋਈ ਕੰਪਲੇਂਟ ਨਹੀ ਹੈ।
ਹੂੰ ਨਈ ਜਿਵੇਂ ਇੱਕ ਵਾਰ ਮੈਂ ਤੁਆਡੇ ਕੋਲ ਸੂਟ ਲੈ ਕੇ ਆਈ ਸੀ ਤੁਸੀਂ ਆਪ ਈ ਦੱਸਿਆ ਸੀ ਕਿ ਓ ਕੱਪੜਾ ਸਈ ਨਈ ਐ ਫਿਰ ਅਸੀਂ ਵਾਪ ਪਿਸ ਕਰਵਾ ਤਾਸੀ ਓਹੀ ਨਾਲੇ ਨਾ ਕੋਈ ਦੱਸਦਾ ਵੀ ਨੀ ਐਗਾ ਛੇਤੀ-ਛੇਤੀ। ਅ ਬਾਕੀ ਅਗਰ ਆਪਾ ਟੇਲਰ ਕੋਲ ਗਏ ਉਨਾਂ ਨੇ ਕੇਆ ਵੀ ਹਾਂ ਦੇ ਦੋ ਨਾ ਉਨਾਂ ਨੇ ਕੋਈ ਕੱਪੜੇ ਵਗੈਰਾ ਦਾ ਕੋਈ ਦੱਸਦਾ ਐ ਕਿ ਹਾਂ ਕਿਵੇ ਦਾਂ ਨਿਕਲੇਗਾ ਕਿਉਂਕਿ ਦੇਖੋ ਸਾਨੂ ਤੇ ਪੈਚਾਨ ਨਈ ਐ। ਬਾਕੀ ਜੋ ਟੇਲਰ ਹੁੰ ਫੇਰ ਓਨਾ ਨੂੰ ਅੱਛੀ ਪੈ਼ਚਾਣ ਹੁੰਦੀ ਐ ਕਿਉਂਕਿ ਦੇਖੋ ਉਨਾਂ ਦਾ ਕੰਮ ਈ ਇਹੀ ਹੈ ਕਿ ਉਨਾਂ ਨੇ ਸਟਿੱਚ ਕਰਨਾ ਈ ਕਰਨਾ। ਓਰ ਹਰ ਇੱਕ ਟਾਈਪ ਦਾ ਕੱਪੜਾ ਕਰਦੇ ਨੇ ਓ ਇੱਥੇ ਸਾਡੇ ਇੱਦਰ ਵੀ ਐ ਓ ਮਤਲਬ ਓ ਲੈਂਗੇ ਵਗੈਰਾ ਵੀ ਸੀ ਲੈਂਦੇ ਨੇ ਵੀਰ ਜੀ ਨੇ ਇੱਕ ਓ ਸਬ-ਸਬ ਟਾਈਪ ਦੇ ਕੱਪੜੇ ਸੀ ਲੈਂਦੇ ਨੇ ਓ ਓਨਾਂ ਕੋਲ ਪੁਛ ਓ ਵੀ ਦੱਸ ਦਿੰਦੇ ਨੇ ਬਟ ਕਈ ਵਾਰ ਨਾ ਉਨਾਂ ਕੋਲ ਟਾਈਮ ਹੁੰਦਾ ਨੀ ਐ ਫੇਰ ਅਸੀਂ ਕਿਤੇ ਹੋਰ ਚਲੇ ਜਾਨੇ ਆ ਤੇ ਓ ਤਾਂ ਸਾਨੂੰ ਦੱਸਦੇ ਨੀ ਕੱਪੜੇ ਵਗੈਰਾ ਬਾਰੇ ਵੀ ਸਈ ਐ ਕੇ ਨਈ ਐ।
ਅੱਛਾ। ਤੇ ਐਵੇਂ ਹੁੰਦਾ ਨਾ ਮਤਲਬ ਦੇਖੋ ਮੇਰੀ ਤੇ ਵੈਸੇ ਵੀ ਮੇਰੀ ਸਟਾਰਟਿੰਗ ਦੀ- ਇਹ ਵੀ ਲੱਗਦਾ ਹੈ ਕਿ ਹਰ ਕਿਸੇ ਨੇ ਪੈਸੇ ਖਰਚੇ ਹੈ ਦੇਖੋ ਪੈਸੇ ਤੇ ਇਹ ਹੈ ਨਹੀਂ? ਕਿ ਇਕਦਮ ਬੰਦੇ ਨੂੰ ਹੋ ਜਾਏਗਾ। ਕੀ ਮਿਲ ਜਾਂਦੇ ਨੇ ਉਤਾਰੇ ਪੇੜ ਤੋ ਤੇ ਚੀਜ਼ ਕਰ ਲਈ ਓ ਚੀਜ਼ ਤੇ ਹੁਣ
ਏਨਾ ਨੂੰ
ਹੈਨਾ, ਤੇ ਮੈਨੂੰ ਐਹੀ ਹੁੰਦੈ ਕਿ ਕਿਸੇ ਦੇ ਪੈਸੇ ਨਾ ਖ਼ਰਾਬ ਜਾਣ।
ਹਾਂ, ਤੁਸੀ ਤੇ ਮੇਨੂੰ ਕਿਆ ਸੀ, ਉਸ ਦਿਨ ਕਿ ਵਾਪਸ ਕਰਵਾ ਕੇ ਲਿਂਂਆਓ ਮਤਲਬ ਚ ਚੇਂਜ ਕਰਵਾ ਲੋ, ਕੱ ਕੱਪੜਾ ਸਹੀ ਨ‌ਈਂ ਐ ਬਟ ਹੋਰ ਤੇ ਕਿਸੇ ਨੇ ਦੱਸਿਆ ਈ ਨੀ ਸਾਨੂੰ
ਨ‌ਈਂ-ਨ‌ਈਂ ਤੁਸੀਂ ਐਵੇਂ ਹੁੰਦਾ ਨਾ ਮਤਲਬ ਅਗਰ ਕੁਛ ਵੀ ਡਾਊਟ ਹੋਏ ਤੁਸੀ ਮੇਰੇ ਕੋਲੋਂ ਮਤਲਬ ਮੈਨੂੰ ਪੁੱਛ ਲਿਆ ਕਰੋ ਕੋਈ ਐਸੀ ਗੱਲ ਨਈ ਐ। ਬਟ ਹਮੇਸ਼ਾ ਅਹ ਸੋਚ ਕੇ ਹਰ ਕਿਸੇ ਨੂੰ ਕੰਮ ਕਰਨਾ ਚਾਈਦਾ ਐ, ਕਿ ਅਗਲੇ ਨੇ ਵੀ ਪੈਸੇ ਲਗਾਏ ਦੇ ਐ ਤੇ ਉਹਦੀ ਚੀਜ਼ ਵੇਸਟ ਨਾ ਜਾਏ।
ਬਿਲਕੁਲ, ਦੇਖੋ ਉੱਥੇ ਵੀ ਅਸੀਂ ਪੈਸੇ ਲਗਾ ਕੇ ਆਏ ਹਾਂ ਫਿਰ ਸਾਨੂੰ ਅੱਗੇ ਹਾਂ, ਸਟਿਚਿੰਗ ਵਾਸਤੇ ਵੀ ਦੇਣੇ ਐ, ਔਰ ਹਰ ਇੱਕ ਡਿਜ਼ਾਇਨ ਔਰ ਹਰ ਇੱਕ ਡਿਜ਼ਾਇਨ ਦੇ ਆਪਣੇ ਹੁੰਦੇਂ-ਹੁੰਦੇਂ ਐ।
ਡਿਜ਼ਾਈਨਿੰਗ ਦੇ ਐਕਸਰਾ ਚਾਰਜਿਜ ਹੁੰਦੇ ਆ ਹਰ ਡਿਜ਼ਾਇਨਿੰਗ ਦੇ ਐਕਸਟਰਾ ਚਾਰਜਿਜ ਹੁੰਦੇ ਆ ਤੇ ਫੇਰ ਓ ਬੜੀ ਕੋਸਟ ਪੈ ਜਾਂਦੀ ਐ ਇਸ ਤੋਂ ਅੱਛਾ ਕਿ ਉਨੂੰ ਅੱਛਾ ਗਾਈਡ ਕਰ ਦੋ ਕਿਸੀ ਨੂੰ ਵੀ ਅੱਛੀ ਤਰ੍ਹਾਂ ਗਾਈਡ ਕਰੋ ਕਿ ਤੁਸੀਂ ਇੰਨੇ ਪੈਸੇ ਲਗਾ ਰੇ ਓ ਤੇ ਤੁਆਡੀ ਚੀਜ਼ ਅੱਛੀ ਨੀ ਹੈ ਤੁਸੀਂ ਐਨੂੰ ਚੇਂਜ ਕਰੋ ਫੇਰ ਅਸੀ
ਹੂੰ ਬਿਲਕੁਲ। ਹਾਂਜੀ-ਹਾਂਜੀ ਹੈਲੋ, ਹੈਲੋ। ਹੈਲੋ। ਹੈਲੋ। ਹਾਂਜੀ ਹੈਲੋ। ਬਸ ਫੇਰ ਅ ਇਹੀ ਸੀ ਵੀ ਮੈਨੂੰ ਇਹ ਸੀਗਾ ਕਿ ਮੈਂ ਨਾ ਤੁਹਾਡੇ ਨਾਲ ਗੱਲ ਵੀ? ਕਰੂੰਗੀ। ਤੇ ਇਹ ਵੀ ਪਤਾ ਕਰ ਲੂੰਗੀ ਚਲੋ।